ਪੈਰਿਸ
ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਹੋ।
ਹਾਂਜੀ, ਮੈਂ ਤਾਂ ਬਿਲਕੁਲ ਠੀਕ ਹਾਂ ਤੁਸੀਂ ਦੱਸੋ?
ਹਾਂਜੀ, ਮੈਂ ਵੀ ਠੀਕ ਹਾਂ ਹੋਰ ਤੁਸੀਂ ਕੀ ਕਰਦੇ।
ਅੱਜ ਤੁਹਾਨੂੰ ਪਤਾ ਮੇਰੇ ਨਾਲ ਕੀ ਕੀ ਹੋਇਆ।
ਹਾਂਜੀ, ਦੱਸੋ ਦੱਸੋ ਕੀ ਹੋਇਆ ਤੁਹਾਡੇ ਨਾਲ।
ਮੈਂ ਨਾ ਉੱਥੇ ਗਈ ਸੀ ਤੇ ਮੈਂ ਤੇ ਮੈਂ ਪੇੜ ਹਣ ਨੂੰ ਪਾਣੀ ਪਾਉਂਦੀ ਪਈ ਸੀ। ਤੇ ਇੰਨਾ ਵੱਡਾ ਕਨਫਿਊਜ਼ ਨਿਕਲਿਆ ਮੈਨੂੰ ਤਾਂ ਬਾ ਡਰ ਲੱਗਦਾ ਕਨਫਿਊ
ਕਨ ਖਜੂਰੇ ਤਾਂ।
ਹਾਂਜੀ ਤੇ ਫੇਰ ਤੇ ਫਿਰ ਮੈਂ ਫਿਰ ਮੈਂ ਹੱਥ ਧੋਣ ਮਸਮ ਚ ਨਹੀਂ। ਤੇ ਮੈਂ ਉੱਥੇ ਡਿਗਰੀ
ਹਹ ਹ ਸ਼ਿਕਲੀ ਦੇਗੀ ਤੁਹਾਡੇ ਉੱਤੇ।
ਹਾਂਜੀ, ਮੈਂ ਕੀ ਦੱਸਾਂ ਤੁਹਾਨੂੰ ਪਹਿਣੇ
ਅੱਜ ਤਾਂ ਫੇਰ ਲੱਗਦਾ ਤੁਹਾਡਾ ਦਿਨ ਮਾੜਾ ਹੀ ਨਿਕਲ ਲੈਂਦੇ ਆ।
ਹਾਂਜੀ, ਤੇ ਮੈਂ ਮੈਂ ਰਸੋਈ ਚ ਹੀ ਗਈ। ਤੇ ਉੱਥੇ ਵੇਖਿਆ ਪਾਣੀ ਹੀ ਪਾਣੀ ਹੋਇਆ ਹੋਇਆ।
ਹਾਂ,
ਤੇ ਬ ਤੇ ਪਾਂਡੇ ਪਾਂਡੇ ਧੋਣ ਲੱਗੀ ਤੇ ਦੁ ਦੁੱਧ ਮੈਂ ਗੈਸ ਚ ਰੱਖਿਆ ਸੀਗਾ ਤੇ ਦੁੱਧ ਸਾਰਾ ਨਿਕਲ ਗਿਆ।
ਹਾਅ ਅੱਜ ਤਾਂ ਫੇਰ ਤੁਹਾਡੇ ਦਿਨ ਮਾੜਾ ਹੀ ਜਾਣ ਦਿਆ
ਹਾਂਜੀ ਤੇ ਅੱਗੇ ਤਾਂ ਸੁਣੋ
ਹਾਂਜੀ- ਹਾਂਜੀ।
ਤੇ ਮੈਂ ਸਿਲਾਈ ਕਰਨ ਲੱਗੀ ਤੇ ਮੇ ਸੂਈ ਟੁੱਟ ਗਈ।
ਹਾਂ।
ਤੇ ਮੈ ਕਹਿੰਦੀ ਨਾਲ ਸੂਟ ਕੱਟਣ ਦੀ ਤੇ ਸੂਟ ਵਾਲਾ ਹੀ ਕੱਟ ਗਿਆ।
ਹਾਂ। ਹੈ ਤੁਹਾਡੇ ਨਾਲ ਤਾਂ ਅੱਜ ਫਿਰ ਵਾਲਾ ਹੀ ਮਾੜਾ ਹੋਣ ਡ
ਹਾਂਜੀ। ਕੀ ਦੱਸਾਂ ਭੈਣੇ।
ਮੈਂ ਵੀ ਇਦਾ ਮੇਰਾ ਵੀ ਅੱਜ ਦਾ ਦਿਨ ਬੁਰਾ ਹੀ ਜਾਣਦੇ ਆ ਮੈਂ ਵੀ ਸਵੇਰ ਤੋਂ ਘਰੇ ਆ ਪਹਿਲਾਂ ਸਾਡੇ ਘਰ ਪ੍ਰਾਹਣੇ ਆਗੇ ਉਹ ਵੀ। ਫੇਰ ਉਹ ਰੋਟੀ ਰੋਟੀ ਬਣੀ ਫੇਰ ਪ੍ਰੁਣੇਆਂ ਨੇ ਰੋਟੀਨੀ ਖਾਧੀ ਫੇਰ ਉਹ ਚਲੇ ਗਏ
ਹਾਂਜੀ। ਇਹ ਇਹ ਗੱਲ ਤਾਂ ਸਾਡਾ ਤੇ ਮੈਂ ਸਾਡੇ ਉਹੜੇ ਪ੍ਰੁਣੇ ਆਏ ਸੀਗੇ ਤੇ ਮੈਂ ਚਾ ਰੱਖੀ। ਤੇ ਚਾਹ ਚਾਹ ਵੀ ਚਾਹ ਵੀ ਸਾਰੀ ਉਬਲ ਗਈ ਤੇ ਦੁਬਾਰਾ ਰੱਖੀ।
ਹਾਂਜੀ।
ਹਨ ਹਾਂਜੀ ਤੇ ਇਹੀ ਤਾਂ ਤੇ ਤੇ ਹੁਣ ਮੈਂ ਸਬਜ਼ੀ ਬਣਾਈ ਸੀਗੀ। ਵੇਖਿਆ ਉਹਦੇ ਨੁਨ ਹੁਣ ਜ਼ਿਆਦਾ ਪੈ ਗਿਆ।
ਹਾਂ।
ਜੇ ਘਟ ਪਗੀਆ ਉਹ ਤੇ ਮੈਂ ਥੋੜਾ ਹੋਰ ਪਾ ਦਿਆ।
ਅੱਛ। ਮੈਂ ਵੀ ਨਾ ਪਹਿਲਾਂ। ਥੋੜ੍ਹੀ ਦੇਰ ਪਹਿਲਾਂ ਮੈਂ ਚਾਹ ਬਣਾਈ ਸੀ ਉਹਦੇ ਚ ਮਿੱਠਾ ਵਧ ਪੈ ਗਿਆ ਸੀ ਫੇਰ ਉਹਦੇ ਚ ਮੈਂ ਹੋਰ। ਦੁੱਧ ਪਇਆ ਫਿਰ ਕਿਤੇ ਕਿਤੇ ਜਾ ਕੇ ਉਹਦਾ ਟੇਸਟ ਠੀਕ ਹੋਇਆ ਫੇਰ ਮੈਂ
ਅੱਜ-ਅਜ ਦਿਨ ਭਰਾ। ਕਿੱਦਾਂ ਦਾ ਹੋਇਆ ਪਿਆ ਮੇਰੇ ਨਾਲ ਸਾਰਾ ਪੂਰਾ ਦਿਨ ਮਾੜਾ ਹੀ ਜਾਂਦਾ ਪਿਆ। ਮੈਂ ਕੀ ਦੱਸਾਂ ਮੇਰਾ ਰਸੋਈ ਵਾਲਾ ਫੈਨ ਹੈ ਰਸੋਈ
ਹਾਂਜੀ।
ਉਹ ਫੈਨ ਖ਼ਰਾਬ ਹੋ ਗਿਆ ਤੇ ਜੇ ਰੋਟੀ ਪਾਣੀ ਬਣਾਇਆ ਤੇ ਸਾਰਾ ਤੂੰਆਂ ਹੀ ਤੂੰਆਂ ਕਰ ਤੂੰਆਂ ਹੀ ਤੂੰਆਂ
ਹਾਂਜੀ। ਪਰੌਂਠੇ ਬਣਾਓ ਨਾ ਤੇ ਪਰੌਂਠਿਆਂ ਨਾਲ ਹੋ ਜਾਂਦਾ। ਤੂੰਆਂ ਹੀ ਤੂੰਆ ਹੋ ਜਾਂਦਾ ਫੇਰ ਜੇ ਪੱਖਾ ਨਾ ਚੱਲੇ ਤਾਂ।
ਮੈਂ ਤੁਹਾਨੂੰ ਇੱਕ ਗੱਲ ਦੱਸਦੀ ਮੇਰੇ ਪੜੋਸ-ਪੜੋਸ ਚ ਏਨਾਂ ਲੋ ਇੱਕ ਹੈਗੀ ਆ ਆਂਟੀ ਓਨਾਂ ਦੇ ਕਲ ਸੱਪ ਨਿਕਲਿਆ ਓ ਦਾਦੇ ਸੀ ਕੀ ਬੋ ਤਾਂ ਬੋਤ ਲੰਬਾ ਸਪ ਸੀਗਾ ਤੇ ਓ ਸੱਪ ਜੇੜਾ ਲੰਬਾ ਸੀਗਾ ਕਾਲਾ ਸੀਗਾ ਤੇ ਓ ਤਾਂ ਓਨਾਂ ਦੀ ਬਰਨੀਆਂ ਤੇ ਚੱਲਣ ਦੇ ਹੀ ਸਾਈਡ ਦੀਆਂ ਬਰਨੀਆਂ। ਚੱਲਣ ਦਿਆ ਸੀ ਓਨਾਂ ਦੀ ਕੈਂਦੀ ਇਕ ਤੇ ਓ ਮੈਨੂੰ ਦੱਸਣ ਦੇ। ਫਿਰ ਉਹ ਬਹੁਤ ਡਰੇ ਹੋਏ ਸੀਗੇ ਤਾਂ ਦੱਸਣ ਦੇ ਸੀਗੇ। ਵਾਹਿਗੁਰੂ- ਵਾਹਿਗੁਰੂ ਹੁਣ ਕਿਸੇ ਦੇ ਘਰੇ ਨਾ ਨਿਕਲੇ ਬਾਈ ਬਹੁਤ ਡਰ ਲਗਦਾ ਸੱਪਾਂ ਨਾਲ ਤਾਂ।
ਹਾਂਜੀ। ਏਹੀ ਤਾਂ ਪਰ ਮੈਨੂੰ ਜਾਦਾ ਕੋਕਰੋਚਾਂ ਤੋ ਡਰ ਲੱਗਦਾ।
ਮੈਨੂੰ ਤਾਂ ਦਾਂ ਸੱਪਾ ਤੋਂ ਜਾਂ ਕੋਕਰੋਚ ਵਗੈਰਾ ਤੋਂ ਡਰ ਨੀ ਲਗਦਾ ਮੈਂਨੂੰ ਬਸ ਮਕ ਕਿਰਲੀਆਂ ਤੋਂ ਡਰ ਲੱਗਦਾ।
ਮੈਨੂੰ ਕੋਕਰਚਾ ਤੋ ਬਹੁਤ ਡਰ ਲੱਗਦਾ ਬੋ ਜਾ
ਹਾਂਜੀ ਏ ਤਾਂ ਹੈ ਚਲੋ ਹਰ ਕਿਸੇ ਦਾ ਆਪਣਾ-ਆਪਣਾ ਨਾਲ ਡਰ ਹੁੰਦਾ ਹਰ ਕਿਸ ਨੂੰ ਆਪਣੇ ਆਪਣੀ ਚੀਜ਼ਾਂ ਦਾ ਡਰ ਲਾਂਦਾ।
ਹਾਂਜੀ। ਇਹ ਲੋਕ ਲੋਕ ਪਤਾ ਨਹੀਂ ਕਿੱਦਾਂ ਮਾਰ ਦਿੰਦੇ ਸੱਪ ਨੂੰ।
ਹਾਂਜੀ -ਹਾਂਜੀ। ਗੱਲਤ ਗੱਲ ਆ ਮੈਂ ਤਾਂ
ਉਹਦਾ ਵੀ ਤਾਂ ਜੀਵਣ ਉਹਨੂੰ ਵੀ ਤਾਂ ਜੀਣਾ ਹੈਗਾ।
ਹਾਂਜੀ, ਰੱਬ ਦਾ ਜੀਅ ਹੁੰਦਾ ਓ ਵੀ। ਨਈ ਮ
ਹਾਂਜੀ, ਸਈ ਗੱਲ ਆ।
ਹਾਂਜੀ, ਮੈਂ ਤਾਂ
ਰੱਬ ਦੀ, ਰੱਬ ਦੀ ਬਣਾਈ ਹੋਈ ਤਾਂ ਹਰ ਚੀਜ਼ ਸੋਣੀ ਹੁੰਦੀ ਐ।
ਹਾਂਜੀ, ਹ ਨ ਹਰ ਕਿਏ ਨੇ ਆਪਣੇ ਢਿੱਡ ਭਰਨ ਲਈ ਰੱਬ ਨੇ ਓ ਤਾ ਜਿਵੇਂ ਸਾਡੇ ਕੋਲ ਦਿਮਾਗ ਹੈਗਾ। ਸਾਡਾ ਦਿਮਾਗ ਕਿੰਨਾ ਸ਼ਾਤਿਰ ਆ, ਓਦਾਂ ਈ ਓਨਾਂ ਕੋਲ ਆਪਣੇ-ਆਪਣੇ ਹੈਗੇ ਐ ਕੋਲ ਜੈਰ ਹੈਗਾ, ਕਿਸੇ ਕੋਲ ਡੰਗ ਹੈਗਾ। ਕੁਸ਼, ਹਰ ਕਿਏ ਕੋਲ ਆਪਣਾ ਫਿਰ ਖਾਣ ਦੇ ਜ਼ਰੀਏ ਹੈਗੇ ਐ।
ਹੂੰ।
ਹਾਂਜੀ, ਬਸ ਅਹੀਂ ਹੁਣ, ਚਾਹ ਪਾਣੀ ਪੀ ਕੇ ਬੈਠੇ ਈ ਆ ਹੁਣ।
ਸਾਡੇ ਵੀ ਨਾ ਗਲੀ ਚ ਨਿਕਲਿਆ ਸਪ।
ਹਾਂਜੀ।
ਆਂ ਹਾਡੇ ਤੇ ਘਰੇ ਨਿਕਲਦੇ ਈ ਰੈਂਦਾ ਨਾ।
ਹਾਂਜੀ।
ਸਾਡੇ ਘਰੇ ਨਿਕਲਦਾ ਈ ਰੈਂਦਾ ਹਰ ਸਾਲ।
ਹਾਂਜੀ ਏ ਤਾਂ ਚਲੋ ਵਧੀਆ ਗੱਲ ਵੀ ਆ, ਤੇ ਨਾਲੇ ਮਾੜੀ ਵੀ ਆ।
ਐ ਨੁਕਸਾਨ ਨਾ ਪੋਚਾਏ ਤੇ ਤਾਂ ਕੋਈ ਮਾੜੀ ਗੱਲ ਨੀ, ਪਰ ਨੁਕਸਾਨ ਪੋਚਾਂਦਾ, ਏ ਈ ਤਾਂ ਮਾੜੀ ਗੱਲ ਐ।
ਹਾਂਜੀ।